ਹੈਲੋ ਹੈਲੋ
ਹੈ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਹੋਰ ਕੀ ਹਾਲ ਚਾਲ ਨੇ
ਬਸ ਠੀਕ ਹੈ ਜੀ ਆਪ ਜੀ ਸੁਣਾਓ ਸਭ ਠੀਕ ਠਾਕ
ਹਾਂਜੀ ਸਭ ਵਧੀਆ ਇਏਧਰ ਠੀਕ ਨੇ ਸਾਰੇ
ਹਾਂਜੀ ਹਾਂਜੀ ਸਭ ਵਧੀਆ ਜੀ ਹਾਂ ਸਣਾ ਕੀ ਚੱਲ ਰਿਹਾ ਸੀ
ਬਸ ਹੁਣ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਤਾਂ ਫਿਰ ਹੁਣ ਥੋੜੀ ਜਿ ਮਨੀ ਦੇਖ ਰਹੀ ਸੀਗੀ ਵੀ ਹੁਣ ਵੀ ਹੈਗੀ ਆ ਜਾਂ ਨਹੀਂ ਸੇਵਿੰਗ
ਬਹੁਤੂ ਹਣ ਜਾ ਸਵੀਮਿੰਗ ਕਰਨੀ ਬਹੁਤ ਜ਼ਰੂਰੀ ਹੈ ਜ ਖਰਚੇ ਦੇ ਕੋਈ ਵੀ ਤਰੀਕੇ ਦਾ ਇਨਸਾਨ ਹੀ ਲੈਂਦਾ
ਹਾਂਜੀ
ਬਿਲਕੁਲ ਨਵੇੈਂ ਨਵਾਂ ਕੋਈ ਨਾ ਕੋਈ ਪ੍ਰੋਗਰਾਮ ਸੈਟ ਹੋਏਦਾ ਕਿ ਬੰਦੇ ਆਜ ਖਰਚਾ ਆ ਜਾ ਖਰਚਾ
ਹੋਰ ਕਿਆ ਫਿਰ ਬੱਚਿਆਂ ਦੀਆਂ ਡਿਮਾਂਡਾਂ ਬਹੁਤ ਹੁੰਦੀਆਂ ਨੇ ਆਹ ਖਾਣਾ ਇੱਥੇ ਘੁੰਮਣ ਜਾਣਾ ਹੈ ਬਸ ਫਿਰ
ਸਹੀ ਗੱਲ ਹੈ ਸਹੀ ਗੱਲ ਬਿਲਕੁਲ ਬਿਲਕੁਲ ਹੁਣ ਜਿਵੇਂ ਬੰਦਾ ਜੋਬ ਕਰਦੇ ਨੇ ਜੋਬ ਕਰਦੇ ਕਰਦੇ ਬ ਇੱਕ ਕੈਟੇਗਰੀ ਤਾਂ ਹੈਗੀ ਨਾ ਵਿੱਚੋਂ ਕੁਛ ਨਾ ਕੁਛ ਸੇਵ ਕਰਨਾ ਪੈਂਦਾ ਹਰ ਮਹੀਨੇ ਅਗਰ ਨਹੀਂ ਕਰੋਗੇ ਤਾਂ ਫਿਰ ਔਥੇ ਵਜ ਜ ਐਮਰਜੈਂਸੀ ਆ ਜਾਵੇ ਫਿਰੋਬਲਮ ਆ ਜਾਂਦੀ ਹੈ
ਹੋਰ ਕਿਆ ਔਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਪੈਂਡਿੰਗ ਵੀ ਬਹੁਤ ਜ਼ਿਆਦਾ ਹੋ ਗਈ ਨਾ ਕਿ ਖਰਚਾ ਵੀ ਆਪਣਾ ਬਹੁਤ ਜ਼ਿਆਦਾ ਹੋ ਗਿਆ ਕਿ ਲੋਕ ਬਹੁਤ ਖਰਚਦੇ ਆ ਪੈਸੇ ਵੀ
ਉਹ ਤੇ ਹੈਗੇ ਹੈ ਹੁਣ ਦੇਖੋ ਬੱਚੇ ਨਵੀਂ ਨਵੀਂ ਚੀਜ਼ਾਂ ਦੇਖਣਗੇ ਤੇ ਬਾਹਰ ਜਿਵੇਂ ਨਿਕਲਦੇ ਨੇ ਬੱਚੇ ਤੇ ਨਵੀਂ ਨਵੀਂ ਚੀਜ਼ਾਂ ਦੇਖਦੇ ਨੇ ਤੇ ਉਹਨਾਂ ਨੂੰ ਸਿੱਧਾ ਹੀ ਹੁੰਦਾ ਕਿ ਹਾਂ ਬਈ ਇਹ ਵੀ ਲੈਣਾ ਇਹ ਵੀ ਲੈਣਾ
ਹਾਂਜੀ
ਕਰੇਜ਼ ਜ਼ਿਆਦਾ ਹੀ ਹੋ ਗਏ ਨੇ
ਹੋਰ ਕ ਏਦਾਂ ਪਹਿਲਾਂ ਤਾਂ ਹੁੰਦਾ ਸੀ ਵੀ ਚਲੋ ਬੱਚੇ ਨੂੰ ਜੋ ਮਿਲ ਗਿਆ ਬੱਚੇ ਨੇ ਉਹੀ ਕੱਪੜੇ ਪਾ ਲੈਣੇ ਆ ਜੋ ਮਿਲ ਗਿਆ ਉਹੀ ਖਾਲਣਾ ਹੁਣ ਤਾਂ ਫਰਮਾਇਸ਼ ਆਏ ਫਰਮਾਇਸ਼ਾ
ਬ ਬ ਜਾਂਦੇ ਨੇ ਆਉਂਦੇ ਨੇ ਸਭ ਤੋਂ ਪਹਿਲਾਂ ਜ ਮੈਨ ਬੁ ਸ ਪਾ ਰਹੇ ਜਿੱਥੇ ਥੋੜਾ ਜਾਹਾ ਫੈ ਆਟ ਨ ਹੋਇਆ ਤੇ ਚਲੋ ਰੱਸ ਦੋ ਕੱਪੜੇ ਫਿਰ ਪਾਉਣੇ
ਹਾਂਜੀਜੀੀ
ਹਾਂ ਫਿਰ ਉਹਦੇ ਵਿੱਚ ਸਾਰੀ ਸੇਵਿੰਗ ਨਿਕਲ ਜਾਂਦੀ ਹੈ ਕੀ ਕਰੇ ਬੰਦਾ ਅਗਰ ਸੇਫ ਨਹੀਂ ਕੀਤਾ ਹੋਇ ਹੋ
ਹਾਂਜੀ ਉਹੀ ਤਾਂ ਹੈ ਵੀ ਚਲੋ ਸੇਵਿੰਗ ਵੀ ਜ਼ਰੂਰੀ ਹੈ ਬਟ ਸਪੈਂਡਿੰਗ ਵੀ ਜ਼ਰੂਰੀ ਹੈ ਅਗਰ ਲਿਮਿਟ ਦੋਨੋ ਹਾਂਜੀ ਲਿਮਿਟ ਚ ਤੇ ਜਾਣ ਤਾਂ ਜ਼ਿਆਦਾ ਬੈਟਰ ਹੈ
ਹ ਕ ਬਣਾ ਜਾ ਦਾ ਦਾ ਸੈਲਿੰਗ ਦੇਿਸਾਬ ਨੂੰ
ਹਾਂਜੀ ਕਈ ਹੁੰਦੇ ਆ ਵੀ ਜਿਵੇਂ ਹੁਣ ਵੀ ਜਿੰਨੇ ਕੁ ਪੈਸੇ ਹੁੰਦੇ ਨੇ ਕਹਿੰਦੇ ਨੇ ਚਲੋ ਖਰਚ ਕਰਦੋ ਫੇਰ ਜਦੋਂ ਕੋਈ ਐਮਰਜੈਂਸੀ ਕੋਈ ਦਿੱਕਤ ਆਉਂਦੀ ਹੈ ਫਿਰ ਓਦਾਂ ਦੇ ਪਰਸ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਾ ਕੁਛ ਨਹੀਂ ਸੇਵ ਕੀਤਾ ਦਾ ਹੈਗਾ
ਹੁਣ ਅੱਜ ਕੱਲ੍ਹ ਦੇਖੋ ਮੈਂ ਤੇ ਮੇਰੇ ਵੱਡੇ ਹੈਗੇ ਸੀ ਕਈ ਤੂੰ ਮੈਨੂੰ ਉਹਨਾਂ ਮੈਨੂੰ ਇੱਕ ਚਜ਼ ਸਮਝਾਈ ਸੀ ਭਈਆ ਤੂੰ ਅਗਰ ਤੂੰ ਸੌ ਰੁਪਏ ਕਮਾ ਰਹੇ ਆ ਤੇ ਘੱਟੋ ਘੱਟ ਦਸ ਰੁਪਏ ਤੇ ਸੇਵ ਕਰਦੇ ਉਹ ਦਸ ਰੁਪਏ ਤੂੰ ਐਵੇਂ ਸੇਵ ਕਰਨ ਨੇ ਕਿ ਤੂੰ ਲੈ ਰੱਖ ਕੇ ਭੱਲ ਜਾ ਕਿਤੇ ਰਿਹਾ ਹੀ ਨਹੀਂ ਉਹ ਹਾਂ ਤੇ ਮੈਂ ਕੀ ਕਰਦਾ ਵਾ ਮੈਂ ਛੋਟੀ ਜਿਹੀ ਨਾ ਆਪਣੀ ਮੰਥਲੀ ਐਸ ਆਈ ਬੀ ਬਣਾਈ ਹੋਈ ਹੈ ਸਿਸਟਮੈਟਿਕ ਇਨਵੈਸਟਮੈਂਟ ਪਲਨ ਹੁੰਦਾ ਹੈ ਤੇ ਉਹ ਜਿਵੇਂ ਬੈਂਕਿੰਗ ਦੇ ਨਾਲ ਰਿਲੇਟ ਹੋ ਜਾਂਦਾ ਤੁਹਾਡੇ ਅਕਾਊਂਟ ਵਿੱਚ ਉਹ ਆਪਣੇ ਆਪ ਮਹੀਨੇ ਦੇ ਮਹੀਨੇ ਉਹ ਪੈਸੇ ਘੱਟ ਜਾਂਦੇੇ ਨੇ ਤੇ ਉਹ ਜੁੜਦੇ ਰਹਿੰਦੇ ਨੇ ਜੁੜਦੇ ਰਹਿੰਦੇ ਨੇ ਹਾਂਜੀ ਹੁਣ ਉਹ ਜੁੜਦੇ ਰਹਿੰਦੇ ਨੇ ਤੇ ਉਹਦੇ ਚ ਇੰਟਰਸਟ ਵੀ ਮਿਲਦਾ ਸਾਨੂੰ ਸਾਲ ਦਾ ਜਿਵੇਂ ਅਗਰ ਅਸੀਂ ਅਹ ਅਕਾਊਂਟ ਵਿੱਚ ਰੱਖਣੇ ਆ ਨਾ ਪੈਸੇ ਤੇ ਉਹਦੇ ਵਿੱਚ ਸਾਨੂੰ ਚਾਰ ਤੋਂ ਪੰਜ ਪਰਸੈਂਟ ਮਿਲਦਾ ਹੈ ਬਸ ਬਟ ਐਸ ਆਈ ਪੀ ਵਿੱਚ ਐ ਇਹ ਹੈਗਾ ਹੈ ਕਿ ਉਹ ਅੱਛੀ ਅੱਛੀ ਕੰਪਨੀ ਚ ਇਨਵੈਸਟ ਕਰਦੇ ਨੇ ਤੇ ਉਹਦੇ ਸਾਨੂੰ ਮਤਲਬ ਸਾਲ ਦਾ ਸਮਝ ਲਓ ਦਸ ਤੋਂ ਪੰਦਰਾਂ ਪਰਸੈਂਟ ਮਿਲ ਜਾਂਦਾ ਇੰਟਰਸਟ ਸਾਲ ਦਾ ਤੇ ਪੈਸੇ ਜੁੜ ਵੀ ਰਹੇ ਨੇ ਵੱਧ ਵੀ ਰਹੇ ਨੇ ਤੇ ਦੋਨੋ ਕੰਮ ਅੱਛੇ ਹੋਏ ਉਹਦੇ ਵਿੱਚ
ਹੋਰ ਕ ਰ ਏਦਾਂ ਹੁੰਦਾ ਵੀ ਚਲੋ ਜੇ ਛੋਟੀ ਅਮਾਂਊਟ ਤੋਂ ਵੀ ਆਪਾਂ ਸਟਾਰਟਿੰਗ ਕਰਦੇ ਹਾਂ ਸੇਵਿੰਗ ਦੀ ਤਾਂ ਹੌਲੀ ਹੌਲੀ ਹੌਲੀ ਹੌਲੀ ਪੈਸੇ ਬਣ ਹੀ ਜਾਂਦੇ ਆ ਵਧੀਆ
ਦੇਖੋ ਜੀ ਉਹੀਓ ਗੱਲ ਹੈ ਨਾ ਅਗਰ ਅਸੀਂ ਅੱਜ ਇੱਕ ਰੁਪਇਆ ਜੋੜਨਾ ਸ਼ੁਰੂ ਕਰਾਂਗੇ ਤਾਂ ਹੀ ਤਾਂ ਕੱਲ ਇੱਕ ਰੁਪਏ ਦਸ ਦਸ ਪੈਸੇ ਬਣਨਗੇ ਉਹ ਅਸੀਂ ਸੋਚਾਂਗੇ ਹੀ ਨੇ ਤੇ ਫੇਰ ਉਹ ਬਣਨਗੇ ਕਿਵੇਂ ਸਿੱਧੀ ਗੱਲ ਨਾ ਹਾਂ ਉਹ ਕਹਿੰਦੇ ਨਾ ਚੀਟੀ ਛੋਟਾ ਛੋਟਾ ਜੋੜ ਕੇ ਪਹਾੜ ਬਣਾ ਲੈਂਦੀ ਹੈ ਤੇ ਸਾਨੂੰ ਵੀ ਉਹੀ ਪ੍ਰੋਗਰਾਮ ਉਹਦਾ ਨਾਲ ਨਾਲ ਕਰਨਾ ਚਾਹੀਦਾ ਨਾ ਉਹਦੇ ਨਾਲ ਨਾਲ
ਹੋਰ ਕਿਆ
ਹਾਂ ਹੁਣ ਅਸੀਂ ਉਹੀਓ ਜਿੰਨੀ ਸੈਲਰੀ ਆਈ ਹੈ ਅਸੀਂ ਚੁੱਕ ਕੇ ਸਾਰਾ ਖਾ ਜਾਈਏ ਕੋਈ ਕੱਲ ਨੂੰ ਕੁਛ ਸੋਚੀਏ ਨਾ ਫਿਰ ਉਹੀਓ ਗੱਲ ਬਾਅਦ ਬਾਅਦ ਚ ਫਿਰ ਲੋਨ ਚੱਕ ਫੇਰ ਯਾਰ ਦੋਸਤ ਕਦੋਂ ਮੰਗੋ ਕਦ ਤੱਕ ਮੰਗ ਲਓਗੇ ਮੈਂਨੂੰ ਉਹ ਵੀ ਚ ਲੱਗ ਕਦ ਤੱਕ ਮੰਗਦੋ
ਬਟ ਫ਼ਿਰ ਐ ਵੀ ਅੱਜ ਦਾ ਟਾਈਮ ਵੀ ਏਦਾ ਦਾ ਕੋਈ ਦਿੰਦਾ ਵੀ ਨੀ ਕਿਸੇ ਨੂੰ
ਹਾਂਜੀ ਬਿਲਕੁਲ ਸਹੀ ਗੱਲ ਹੈ ਆ
ਹੋਰ ਕਿਆ ਅੱਜ ਕੱਲ ਭਰੋਸਾ ਹੀ ਨਾ ਰਹਿੰਦਾ ਚ ਕੋਈ ਜਿੰਨਾ ਮਰਜੀ ਕਲੋਜ਼ ਹੋਵੇ ਫਿਰ ਵੀ ਬੰਦਾ ਨਹੀਂ ਟਰਸਟ ਹੀ ਨੀ ਕਰ ਸਕਦੇ ਹੈਗੇ ਆਪਾਂ ਇੱਕ ਦੂਸਰੇ ਤੇ ਹਾਂਜੀ
ਫੇਥ ਰਹਿ ਹੀ ਨਹੀਂ ਗਿਆ ਨਾ ਫੇਥ ਵਾਲੀ ਗੱਲ ਹੈ ਹੀ ਨਹੀਂ ਆੱਜ ਕੱਲ ਕਿਸੇ ਦੇ ਉੱਪਰ ਵੀ
ਹਾਂਜੀ ਹੈ ਅੱਗੇ ਚਲੋ ਹੁੰਦਾ ਸੀ ਵੀ ਜਿਹਨਾ ਜ਼ਿਆਦਾ ਵਧੀਆ ਬੋਂਡਿੰਗ ਹੁੰਦੀ ਸੀ ਅਗਲਾ ਚਲੋ ਟਾਈਮ ਦੇ ਦਿੰਦਾ ਸੀ ਵੀ ਇੰਨੇ ਟਾਈਮ ਬਾਅਦ ਮੈਨੂੰ ਵਾਪਿਸ ਕਰਦੀ
ਬਿਲਕੁਲ ਬਿਲਕੁਲ ਬਿਲਕੁਲ ਤੁਹਾਨੂੰ ਯਾਦ ਹੋਏਗਾ ਕਿ ਕੁਛ ਟਾਈਮ ਪਹਿਲੇ ਤੋਂ ਕੁਛ ਛੋਟੀ ਮੋਟੀ ਕਮੇਟੀਆਂ ਚੱਲਦੀਆਂ ਸੀ ਜਿਵੇਂ ਇੰਡੀਵਿਜਲੀ ਦਸ ਵੀਹ ਬੰਦੇ ਮਿਲੇ ਆਪਸ ਤੇ ਉਹਨਾਂ ਨੇ ਕਮੇਟੀਆਂ ਪਾ ਲਈਆਂ ਹੁਣ ਅੱਜ ਕੱਲ ਤੇ ਉਹ ਟਰਸੱਟ ਵੀ ਟੁੱਟ ਗਿਆ ਲੋਕਾਂ ਦਾ ਬਿਲਕੁਲ ਵੀ ਟੁਟ ਗਿਆ ਕਿ ਉਹਨ ਵਿਸ਼ਵਾਸ ਨਹੀਹੈ ਪਤਾ ਲੱਗੇ ਕਿਹੜਾ ਬੰਦਾ ਉਹਨ ਚੋਂ ਲੈ ਕੇ ਭੱਜ ਪੈਸੇ ਪਤਾ ਨੀ ਲਗਾ
ਹਾਂਜੀ ਉਹ ਵੀ ਚਲੋ ਏਦਾਂ ਸੀਗਾ ਫਾਈ ਦਾ ਵੀ ਕਮੇਟੀ ਦੇ ਵਿੱਚ ਬੰਦੇ ਨੂੰ ਇਕੱਠੇ ਮਿਲ ਜਾਂਦੇ ਸੀ ਹੌਲੀ ਹੌਲੀ ਮਹੀਨੇ ਮਹੀਨੇ ਦੇ ਪੇ ਕਰਨੇ ਪੈਂਦੇ ਸੀਗੇ ਬਟ ਮੈਂ ਤਾਂ ਹਜੇ ਵੀ ਮ ਜੋ ਪਾਨੀ ਹੈ
ਜੇ ਅਤੇ ਤੁਹਾਡਾ ਗਰੁੱਪ ਅੱਛਾ ਹੈ ਨਾ ਇਹਦੇ ਇਹਦੇ ਇਹਦੇ ਹਿਸਾਬ ਨਾਲ ਹਾਂ ਹੁਣ ਬਟ ਅੱਜ ਕੱਲ ਮੈਨ ਮੈਨ ਜਿੱਥੋਂ ਮੈਨੂੰ ਮੈਨੂੰ ਲੱਗਦਾ ਹੈ ਕੀ ਸਾਨੂੰ ਟਰੱਸਟ ਹੀ ਨਹੀਂ ਹੈ ਲੋਕਾਂ ਤੇ ਕਿ ਬਈ ਕਿਹੜਾ ਬੰਦਾ ਵਿੱਚੋਂ ਲੈ ਕੇ ਅਗਰ ਇੱਕ ਬੰਦਾ ਵੀ ਚਲਾ ਗਿਆ ਤੇ ਉਹਦੋਂ ਭਰਨਾ ਤਾਂ ਸਾਨੂੰ ਹੀ ਪੈ ਗਿਆ ਨਾ ਬਾਕੀ ਦੇ ਉੱਨੀ ਬੰਦਿਆਂ ਨੂੰ ਪੜ੍ਹਨਾ ਪਏਗਾ ਨਾ ਫਿਰ
ਹੋਰ ਕਿਆ
ਫ ਬਟਨ ਤੇ ਉਹ ਤੇ ਪੈ ਫਿਰ ਇਸੇ ਕਰਕੇ ਮੈਂ ਸੋਚਿਆ ਮੈਂ ਕਿਹਾ ਯਾਰ ਜਿਹੜੇ ਬੈਂਕ ਦੇ ਐਸੇ ਆਈ ਬੀ ਪਲਾਨ ਹੈਗੇ ਨੇ ਉਹ ਸਹੀ ਹੈਗਾ ਮਤਲਬ ਕਿ ਪੈਸੇ ਖਰਾਬ ਤੇ ਨੀ ਹੋਣਗੇ ਨਾ ਇਕ ਫਿਕਸ ਤੇ ਪੈਸੇ ਜੁੜੇ ਤੇ ਰਹਿਣਗੇ
ਹੋਰ ਕਿਆ ਓਰ ਹੂਣ ਕਈ
ਹਾਂਜੀ
ਕੰਪਨੀਜ਼ ਦਾ ਵੀ ਹੁੰਦਾ ਵੀ ਇਨਵੈਸਟ ਕਰ ਦਿੰਦੇ ਆ ਬਟ ਕੰਪਨੀਜ਼ ਫੇਕ ਹੁੰਦੀਆਂ ਨੇ ਫਿਰ ਕਿੰਨਾ ਪੈਸਾ ਖਰਾਬ ਹੋ ਜਾਂਦਾ ਇਹ ਵੀ ਹੋ
ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਤਾਂੱਸ ਤੇ ਵਹੀਓ ਗੱਲ ਨਾ ਫਿਰ ਆਪਣੇ ਆਪ ਨੂੰ ਥੋੜ੍ਹਾ ਜਿਹਾ ਟਰੱਸਟੇਬਲ ਲੈ ਕੇ ਚੱਲਣਾ ਪੈਂਦਾ ਹੈ ਹੁਣ ਭਾਵੇਂ ਜੋ ਮਰਜੀੀ ਕਰ ਲਵੋ ਕਿਧਰ ਨਾ ਕਿਧਰ ਤੇ ਬੰਦਾ ਜਾਂ ਫਿਰ ਬੰਦਾ ਚੁੱਕੇ ਹੋਰ ਸਿੱਧਾ ਆਪਣੇ ਆਪਣੇ ਲੋਕਰ ਦੇ ਵਿੱਚ ਜਾ ਕੇ ਜਮਾਂ ਹਾਂ ਉਹ ਪਤਾ ਤੇ ਭ ਚੱਲ ਨੂੰ ਮਗਰ ਉਹ ਖਰਚ ਹੋ ਜਾਂਦੇ ਨੇ ਮੈਂ ਬੜੀ ਵਾਰ ਦੇਖਿਆ ਮੈਂ ਬੜੀ ਵਾਰ ਜੋੜਨ ਦੀ ਕੋਸ਼ਿਸ਼ ਕੀਤੀ ਉਹ ਹੱਥ ਆਂਦੇ ਨੀ ਪੈਸੇ ਦ
ਉਹ ਫੇਿਰ ਐਂ ਹੋ ਜਾਂਦਾ ਵੀ ਫੇਰ ਜਦੋਂ ਕਦੇ ਜਾਂਦੇ ਆ ਤਾਂ ਫਿਰ ਪਤਾ ਹੁੰਦਾ ਵੀ ਚਲੋ ਪਏ ਨੇ ਕੱਢ ਲਿਆਦੇ ਆ
ਹਾਂ ਬਸ ਗੱਲ ਉਹੀ ਹੋਏ ਗੱਲ ਹੀ ਹੋਏ ਹੁਣ ਕਮੇਟੀ ਵਾਲਾ ਤਾਂ ਪਤਾ ਨਾ ਵੇ ਉਹ ਜਦੋਂ ਕਮੇਟੀ ਉੱਠੇਗੀ ਤਾਂ ਹੀ ਪੈਸੇ ਹਾਂਜੀ ਹਾਂਜੀ ਐ ਤਾਂ ਤੇ ਪਤਾ ਹੈ ਬਈ ਇਥੇ ਆਪਣਾ ਲੋਕਰ ਖੋਲਣਾ ਕੱ ਲੈ ਚੱਲ ਵੀ ਯੂਜ ਕਰ ਲੈ ਚਲ ਭਈ ਬਾਅਦ ਚ ਫਿਰ ਪਾ ਦਾਂਗੇ
ਹਾਂਜੀ ਬਟ ਚਲੋ ਬੈਨੀਫਿਸ਼ਅਲ ਵੀ ਬਹੁਤ ਆ ਅਗਰ ਫੇ ਨਾਲ ਹੋਣ ਟਰਸਟ ਵਾਲੇ ਪਰਸਨ ਨਾ ਫਿਰ ਤਾਂ ਕਮੇਟੀ ਦਾ ਬਹੁਤ ਫਾਇਦਾ ਹੈ
ਬਿਲਕੁਲ ਬਿਲਕੁਲ ਇਹ ਤਾਂ ਗੱਲ ਠੀਕ ਕਹਿ ਰਹੇ ਹੋ ਬਿਲਕੁਲ ਸਹੀ ਗੱਲ ਪ੍ਰੋਫਿਟ ਮਿਲਦਾ ਉਹਦੇ ਵਿੱਚ ਪ੍ਰੋਫਿਟ ਮਿਲ ਜਾਂਦਾ ਪੈਸਾ ਏਥੇ ਵੀ ਜੁੜ ਜਾਂਦੇ ਇਹ ਤੇ ਹੈ
ਹੋਰ ਤੁਸੀਂ ਕਿਆ ਯੂਜ ਕਰਦੇ ਹੋ ਸੇਵਿੰਗ ਦੇ ਲਈ
ਸਾਡੀ ਐਮਰਜਸੀ ਸਾਡੇ ਸਾਹਮਣੇ ਆ ਜਾਏ ਓਰ ਅਸੀਂ ਕੀ ਕਰੀਏ ਕਿ ਕਰਏ ਮੈਨੇਜ ਕਰਨਾ ਪਵੇਗਾ ਫਿਰ ਅੰਨ ਦੀ ਮੂਮੈਂਟ
ਹਾਂਜੀ
ਬਿਲਕੁਲ ਬਿਲਕੁਲ ਹੁਣ ਇਏਦਾਂ ਹੀ ਮੇਰੀ ਮੈਡਮ ਜੋੜ ਜੋੜ ਕੇ ਹ ਬਈਆ ਜਦੋਂ ਹੁਣ ਅਸੀਂ ਆਊਟਿੰਗ ਵਗੈਰਾ ਤੇ ਜਾਣਾ ਹੁੰਦਾ
ਵਧੀਆ ਚਲੋ ਜੋੜੇ ਹੁੰਦੇ ਤਾਂ ਫਾਇਦਾ ਹੋ ਜਾਂਦਾ ਹੁਣ ਜੈਂਟਸ ਨੂੰ ਇਹੀ ਫਾਇਦਾ ਹੁੰਦਾ ਵੀ ਚਲੋ ਵਾਈਫ ਕਰ ਲੈਂਦੀ ਆ ਸੇਵ ਤਾਂ ਫੇਰ ਜੈਂਟਸ ਦੇ ਕੰਮ ਆ ਜਾਂਦੇ ਨੇ ਅਗਰ ਕੋਈ ਫਿਊਚਰ ਦੇ ਵਿੱਚ ਪਰੋ ਚਾਹੀਦੇ ਵੀ ਹੁੰਦੇ ਐਮਰਜੈਂਸੀ ਆਉਂਦੀ ਹੈ ਤਾਂ ਹੋਰ ਕਿਆ
ਸੇਵਿੰਗ ਦਾ ਏਹੀ ਉਹ ਫਾਇਦਾ ਜੀ ਬਿਲਕੁਲ ਜਿਆਦਾ ਸਪਡਿੰਗ ਹੋਏਗੀ ਸੇਵਿੰਗ ਹੋਏਗੀ
ਫੇਰ ਜਿਹਨਾਂ ਕੋਲ ਨਹੀਂ ਹੁੰਦੀ ਫੇਰ ਉਹਨਾਂ ਨੂੰ ਲੋਨ ਲੈਣਾ ਪੈਂਦਾ ਤਾਂ ਉਹ ਤੇ ਇੰਟਰਸਟ ਪੇ ਕਰਦੇ ਨੇ ਹੰ ਹ
ਤੁਸੀਂ ਦੱਸੋ ਹੋਰ ਕਿਵੇਂ ਕਿਵੇਂ ਕਿਵੇਂ ਰੋਕਦੇ ਹੋ ਪੈਸੇ ਤੇ ਹੋਰ ਕਿਸ ਕਿਸ ਜਗ੍ਹਾ ਤੇ ਰੋਕਦੇ ਹੋ
ਬਸ ਮੈਂ ਤਾਂ ਮੀਨਸ ਜਿਆਦਾ ਤਾ ਹੁਣ ਮੈਂ ਕਮੇਟੀ ਵਗੈਰਾ ਹੀ ਪਾਦੀ ਆ ਕਿਉਂਕਿ ਇੱਕ ਦੋ ਵਾਰ ਪਹਿਲਾਂ ਕਿਤੇ ਇਨਵੈਸਟ ਕੀਤੇ ਵੀ ਸੀ ਬਟ ਉਹ ਖਰਾਬ ਹੀ ਹੋ ਗਏ ਫਿਰ ਹੁਣ ਟ੍ਰਸਟ ਰਿਹਾ ਹੀ ਨਹੀਂ ਹੈਗਾ
ਹਾਂ ਸਹੀ ਗੱਲ ਹੈ ਸਹੀ ਗੱਲ ਨਹੀਂ ਤੇ ਅੱਜ ਕੱਲ੍ਹ ਐ ਵੀ ਤੇ ਬਿਲਕੁਲ ਐਸੀੇ ਵੀ ਐਵੇਂ ਵੀ ਤਾਂ ਕਰਨੇਂ ਆ ਹੁਣ ਜਿਵੇਂ ਚਲੋ ਕਮੇਟੀ ਪਾਈ ਉਥੋਂ ਪੈਸੇ ਆਏ ਤੇ ਕੋਈ ਸਮਾਨ ਗੋਲੋਡ ਵੋਲਡ ਦਾ ਬਣਵਾ ਕੇ ਸਾਈਡ ਤੇ ਰੱਖ ਦਿੱਤਾ ਵੀ ਐ ਵੀ ਤੇ ਕੰਮ ਆਈ ਜਾਂਦਾ ਬਾਅਦ ਚ
ਹਾਂਜੀ ਇਹ ਤਾਂ ਹੈ
ਮਧ
ਹੋਰ ਕਿਆ ਐ ਚਲੋ ਇਕੱਠੇ ਆਪ ਆਪਾਂ ਨਹੀਂ ਉਹ ਕਰ ਸਕਦੇ ਜੇ ਕਮੈਟੀ ਵਗੈਰਾ ਪਾਏ ਹੁੰਦੇ ਤਾਂ ਨਿਕਲ ਜਾਂਦੀ ਆ ਤਾਂ ਫੇਰ ਮਿਲ ਵੀ ਜਾਂਦੇ ਆ ਜਦ
ਮਿਲ ਬਿਲਕੁਲ ਬਿਲਕੁਲ ਹਾਂ ਹੁਣ ਜਿਵੇਂ ਅਗਰ ਦਸ ਬੰਦੇ ਨੇ ਤੇ ਸਾਨੂੰ ਜਿਵੇਂ ਅੱਜ ਦੇ ਟਾਈਮ ਲੋੜ ਪੈ ਗਈ ਤੇ ਬੋਲ ਕੇ ਤਾਂ ਬੰਦਾ ਇਹ ਵੀ ਕਹਿ ਸਕਦਾ ਕਿ ਬਈ ਇਸ ਮਹੀਨੇ
ਹਾਂਜੀ ਉਹ ਕਈ ਵਾਰ ਜਿਹਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਫੇਰ ਕਰ ਵੀ ਲੈਂਦੇ ਆ ਨਾ
ਕਰ ਲੈਂਦਾ ਆਪਸ ਦੇ ਵਿਚ ਇਹ ਫਾਇਦਾ ਹੋ ਜਾਂਦਾ ਇਹ ਚੀਜ਼ ਮੈਨੇਜ ਹੋ ਜਾਂਦੀ ਹੈ ਕਈ ਵਾਰ
ਹੋਰ ਕਿਆ
ਬਿਲਕੁਲ ਇਹ ਠੀਕ ਹੈ ਜੀ ਠੀਕ ਹੈ ਮ ਥੈਂਕ ਯੂ ਜੀ ਮੈਂ ਤੇ ਹੁਣ ਬਸ ਜਦ ਤੋਂ ਮੇਰਾ ਥੋੜਾ ਜਿਹਾ ਪ੍ਰੋਬਲਮ ਹੋਈ ਸੀ ਮੈਂ ਤੇ ਸਿੱਧਾ ਚੁੱਕ ਕੇ ਬੈਂਕ ਚ ਪਾ ਦੇਨਾ ਵਾਂ
ਹਾਂਜੀ ਚਲੋ ਵਧੀਆ ਹੈ ਉੱਥੇ ਵੀ ਸੇਫ ਹੈ ਮੇਨਸ ਤਾਂ ਇਹ ਹੈ ਵੀ ਮੇਨ ਤਾਂ ਸੇਫ ਹੋਣੇ ਚਾਹੀਦੇ ਬਸ ਜਿੱਥੇ ਵੀ ਹੈ ਪੈਸੇ ਸੇਫ ਹੋਣ ਹਾਂ
ਹਾਂ ਕੋਈ ਛੋਟਾ ਮੋਟਾ ਇੰਟਰਸਟ ਮਿਲ ਰਿਹਾ ਨਾ ਇਹੀ ਸੋਚ ਹੁੰਦੀ ਹੈ ਚੱਲ ਦੋ ਪੈਸੇ ਜੁੜ ਵੀ ਰਹੇ ਨੇ
ਹੋਰ ਕਿਆ। ਚਲੋ ਫੇਰ ਕਦੇ ਕਰਾਂਗੇ ਗੱਲ ਹਾਂਜੀ ਠੀਕ ਹੈ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।